ਹੈਲੋ ਹੈਲੋ ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ, ਭੈਣ ਜੀ, ਕੀ ਹਾਲ।
ਵਧੀਆ-ਵਧੀਆ, ਤੁਸੀਂ ਸੁਣਾਓ ਠੀਕ ਹੋ?
ਬਸ, ਹਾਂਜੀ, ਬੜੇ ਦਿਨ ਹੋ ਗਏ ਤੁਸੀਂ ਸਾਨੂੰ ਯਾਦ ਨੀ ਕੀਤਾ।
ਬਸ ਭੈਣ ਜੀ, ਮੈਂ ਤੁਹਾਨੂੰ ਯਾਦ ਹੀ ਕਰ ਸੀਗੀ, ਉਹ ਤੁਹਾਨੂੰ ਪਤਾ ਹੈੈ ਨਾ ਟਾਈਮ ਹੀ ਨੀ ਲੱਗਦਾ। ਬੱਚੇ ਛੋਟੇ ਹੈਗੇ ਨੇ, ਤੇ ਹੁਣ ਛੁੱਟੀਆਂ ਪੈ ਗਈਆਂ। ਵੈਸੇ ਹੀ ਬੜਾ ਪਰੇਸ਼ਾਨ ਮਣ ਕਰਦੇ ਨੇ ਬਸ ਸਾਰਾ ਦਿਲ ਹੁੰਦਾ ਏਦਾਂ ਹੀ, ਤੁਹਾਨੂੰ ਪਤਾ ਫਿਰ ਮੈਂ ਉਹ ਕੰਮ ਕਰਦੀ ਹੈ ਨਾ। ਉਨਲਾਇਨ ਮੇਰਾ ਕੰਮ ਵੀ ਹੈਦਾਵੇ। ਫਿਰ ਸਾਰਾ ਕੰਮ ਹਾਂ, ਉਹ ਤੁਹਾਨੂੰ ਦੱਸਿਆ ਤਾਂ ਸੀਗਾ, ਉਹ ਤੁਸੀਂ ਮੈਨੂੰ ਲੱਗਦਾ ਦੇਖਿਆ ਨੀ, ਮੈਂ ਫਿਕਸ ਵਗੈਰਾ ਪਾਈਆਂ। ਸੀਗਾ ਸੂਟ ਦੀਆਂ ਉਨਲਾਈਨ ਮੈਂ ਰੋ
ਅੱਛਾ ਮੈਂ ਫੇਿਰ ਧਿਆਨ ਨੀ ਦਿੱਤਾ ਧ ਨਾ ਹਾਂਜੀ ਹਾਂਜੀ
ਉਹ ਮੈਂ ਸੂਟ ਵਗੈਰਾ ਦੀ ਪਾਈ ਆ ਕੋਟ ਸ ਹੋ ਗਏ ਸੂਟਸ ਡੈਨੀਅਲ ਦੇ ਡਰੈਸਿਸ ਵੀ ਇਹ ਸਾਰਾ ਜਿੰਨਾ ਮੇਰੀ ਮੇਡ ਹੈਗਾ ਨਾ ਲੇਡੀਜ਼ ਦਾ ਲਡੀਜ਼ ਵੇਅਰੱਖ ਖਿਆ ਦਾ ਹਾਂਜੀ ਹਾਂਜੀ ਤੇ ਓਦਾਾਂ ਘਰ ਵੀ ਓਦਾਂ ਬੁਟੀਕ ਦਾ ਵੀ ਤਹਨੂੰ ਪਤਾ ਬੁਟੀਕ ਤੇ ਕੁੜੀਆਂ ਰੱਖੀ ਦੀਆਂ ਵੈਸੇ ਆਪ ਤਾਂ ਨੀ ਮੇਰੇ ਕੋਲ ਹੁੰਦਾ ਕੁੜੀਆਂ ਫੇਿਰ ਸਿਖਾਉਂਦੀ ਹਾਂ ਥੋੜ੍ਹਾ ਬਹੁਤ ਬਸ ਪਤਾ ਜਿੰਨਾ ਹੁੰਦਾ ਕਰ ਲੈਂਦੇ ਸਾਰਾ ਦਿਨ ਫੇਿਰ ਘਰ ਦਾ ਵੀ ਕੰਮ ਬਸ ਇਵੇਂ ਟਾਈਮ ਨਿਕਲ ਜਾਂਦਾ ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਕਰੀਏ ਕਾਫੀ ਟਾਈਮ ਹੋ ਗਿਆ ਭੈਣ ਜੀ ਨਾਲ ਗੱਲ
ਹਾਂ ਮੈਂ ਵੀ ਕਵਾ ਮੈਂ ਕਿਹਾ ਬਹੁਤ ਦਿਨ ਹੋ ਗਏ ਹੁਣ ਮੈਂ ਕਿਹਾ ਚਲੋ ਅੱਜ ਫਰੀ ਬੈਠੇ ਸੀ ਗੱਲ ਹੀ ਕਰ ਲਈ ਤੁਹਾਡੇ ਨਾਲ
ਚੰਗਾ ਕੀਤਾ ਬਸ ਹਾਂਜੀ ਹਾਂਜੀ ਬ ਸੁਣੇ ਵੀ ਹੋ ਗਏ ਸੀਗੇ ਬੱਚੇ ਸਮਰ ਕੈਂਪ ਹੈਗਾ ਤੇ ਉਹ ਚੱਲੇ ਸੀ ਸੀਗੇ ਮਾੜਾ ਜਿ ਹਾਂਜੀ
ਅੱਛਾ ਅੱਛਾ ਕੀ ਕੀ ਜਇਨ ਕੀਤਾ ਸਰ ਕੈਪ ਵਿੱਚ
ਕੁਛ ਸਾਡੇ ਪਾਸ ਇਏਦਾਂ ਹੀ ਕਰਾ ਰਹੇ ਨੇ ਰੋਜ਼ ਕਦੇ ਐਕਟੀਵਿਟੀ ਕਰਾ ਦਿੰਦੇ ਨੇ ਡਰਾਇੰਗ ਦੀ ਸੀ ਕੱਲ ਹੁਣ ਅੱਜ ਇਹਨਾਂ ਨੇ ਪਰਸਨਲ ਪਰਸਨੈਲਿਟੀ ਡਿਵੈਲਪਮੈਂਟ ਦਾ ਰੱਖਿਆ ਜਾਵੇ ਬਸ ਇਹ ਅੱ ਅਲੱਗ ਰੋਜ਼ ਅਲੱਗ ਅੱਗਨਾਂ ਨੇ ਹਨਾਂ ਹਾਂਜੀ ਹੈਗਾ ਘਰ ਦੇ ਉਹ ਹਾਂਜੀ ਬੱਚਿਆਂ ਉਹਨਾਂ ਦੇ ਦਾ ਤੇ ਅਤੇ ਬਸ ਉਹ ਤਾਂ ਹੀ ਜਾਂਦੇ ਪਏ ਨੇ ਹਾਂਜੀ ਬਸ
ਚਲੋ ਵਧੀਆ ਇਹ ਵੀ ਅੱਛੀ ਗੱਲ ਹੈ ਨਾ
ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਬੱਚੇ ਲੱਗੇ ਰਹਿੰਦੇ ਨੇ ਤਾਂ ਸਾਰਾ ਦਿਨ ਦੇਖੋ ਫੋਨਾਂ ਚ ਹੀ ਹੁਣ ਵੀ ਦੇਖੋ ਦੋ ਮਿੰਟ ਮਿਲਦੇ ਆ ਫੋਨ ਦੇ ਸਲਾਣੇ ਪਹਿ ਜਾਂਦੇ ਨੇ ਮਨਾ ਕਰੀਦਾ ਫੋਨ ਨਹੀਂ ਦੇਖੀ ਦਾ ਹਾਂ ਭਣੂੰ ਵੀ ਭੈਣ ਜੀ ਮਨਾ ਕੀਤਾ ਤੁਸੀਂ ਵੀ ਮੈਂ ਕਿਹਾ ਬੱਚਿਆਂ ਨੂੰ ਫੋਨ ਨਾ ਦਿਆ ਕਰੋ
ਹੇ ਬੱਚੇ ਨਹੀ ਮੰਨਦੇ ਨਾ ਫੋਨ ਤੋਂ ਬਿਨਾਂ ਉਹ ਦੀ ਲਾਈਫ ਨੀ ਜਿਵੇਂ ਸਾਡੇ ਨੀ ਅਸੀਂ ਰਹਿ ਸਕਦੇ ਹਾਂ ਕੋਈ
ਨਹੀਂ ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਚਲੋ ਹੁਣ ਸਾਡੇ ਤਾਂ ਹੋ ਉਮਰ ਹੈਾ ਸਾਨੂੰ ਤਾਂ ਕੋਈ ਨੀ ਹੁਣ ਬੱਚਿਆਂ ਦੀ ਕੋਈ ਉਮਰ ਥੋੜ੍ਹੀ ਨਾ ਦੇਖੋ ਬੱਚਿਆਂ ਦੀ ਆਈਜ਼ ਤੇ ਵੀ ਇਫੈਕਟ ਪੈਂਦਾ ਹੈ ਫੇਿਰ ਬੱਚੇ ਤੁਹਾਨੂੰ ਪਤਾ ਜੋ ਦੇਖਦੇ ਨੇ ਉਹੀ ਕੁਛ ਕਰਦੇ ਨੇ
ਬਿਲਕੁਲ ਠੀਕ ਹੈ ਯੋ ਲੈਂਗੁਏਜ ਵੀ ਚੇਂਜ ਹੋ ਜਾਂਦੀ ਬੱਚੇ
ਹਾਂ ਬਸ ਉਹ ਮੈਂ ਤੁਹਾਨੂੰ ਇਹੀ ਇਹੀ ਸਮਝਾ ਰਹੀ ਹਾਂ ਵੀਕਿ ਤਾਂ ਹੀ ਤੁਹਾਨੂੰ ਮੈਂ ਮਨਾ ਕੀਤਾ ਕਿ ਬਿਲਕੁਲ ਨਹੀਂ ਫੋਨ ਦੇਣਾ
ਵੀ ਬੱਚੇ ਨੀ ਸਮਝ ਪਾਉਂਦੇ ਨਾ ਦੱਸੋ ਕੀ ਕਰੀਏ ਫਿਰ ਆੋਂਦਾ ਬੱਚਾ ਵੀ ਦੇਖਿਆ ਜਾਂਦਾ
ਨਹੀਂ ਉਹਨਾਂ ਨੂੰ ਇੰਡੋਰ ਗੇਮਸ ਖਿਲਾਓ ਆਊਟਡੋਰ ਗੇਮਸ ਖਿਲਾਓ ਕਾਫੀ ਕੁਛ ਹੈਗਾ ਤੁਸੀਂ ਥੋੜਾ ਦਿਓ ਨਾ ਥੋੜਾ ਅੱਜ ਕਲ ਤਾਂ ਕਾਫੀ ਚ ਹਾਂ ਹਾਂ ਨਹੀਂ ਉਹ ਨੂੰ ਘ ਐਕਟੀਵਿਟੀ ਕਰੋ ਘਰ ਬਣਾਓ ਫੋਨ ਦੇਖੋ ਫੋਨ ਦੇ ਵਿੱਚੋਂ ਕੋਈ ਯੂਜਫੁਲ ਚੀਜ਼ ਲਓ ਨਾ ਇਹ ਦੇਖਦੇ ਨੇ ਗੇਮਸ ਵਗੈਰਾ ਜਾਂ ਬੰਦੂਕਾਂ ਲਈ ਗੇਮਾਂ ਖਿਲਾ ਲੈ ਮੈਂ ਜਿੱਤ ਗਿਆ ਮੈਂ ਹਾਰ ਗਿਆ ਬਸ ਇਹ ਕੁਛ ਕਰਦੇ ਨੇ ਤਾਂ ਫੇਿਰ ਮੈਂ ਤਾਂ ਆਪ ਵੱਡ ਕਰਦੀਾਂ ਵੱਡਾ ਮੇਰਾ ਤਾਂ ਇਹੀ ਫੋਨ ਮਿਲ ਜੇ ਗੇਮਸ ਮੈਂਟ ਗੇਮ ਹੀ ਡਿਲੀਟ ਕਰਤੀ ਮੈਂ ਕਿਹਾ ਜਾਓ ਹੁਣ ਖੇਲੋ ਤੁਸੀਂ ਹੋਰ ਮੈਂ ਕਿਹਾ ਤੁਸੀਂ ਨਹੀਂ ਭੈਣ ਜੀ ਤੁਹਾਡੇ ਵਾਲੀ ਬਣਾ ਰਹੀ ਸੀ ਮੈਂ ਆਉਣ ਦੀ ਸਲਾਹ ਤੇ ਬਸ ਉਹ ਥੋੜਾ ਨਾ ਟਾਈਮ ਹੀ ਨਹੀਂ ਮਿਲਦਾ ਪਿਆ ਬੜੇ ਭਾਜੀ ਇੰਨੇ ਬਿਜ਼ੀ ਨੇ ਕੰਮ ਤੋਂ ਕੰਮ ਕਰਕੇ ਕੁਛ ਤੁਹਾਨੂੰ ਪਤਾ ਹੋਰ ਵੀ ਬੜੇ ਕੰਮ ਹੁੰਦੇ ਨੇ ਕੱਲੇ ਜਣੇ ਨੇ ਕਰਨ ਵਾਲੇ ਘਰ ਦੇ ਤੇ ਘ ਹਾਂ ਫਰ ਬਸ ਟਾਈਮ ਹੀ ਨਹੀ ਮਿਲਦਾ ਪ੍ਰੋਗਰਾਮ ਬਣਾ ਰਹੇ ਸੀਗੇ ਤੇ ਮੈਂ ਵੀ ਕਿਹਾ ਸੀਗਾ ਮੈਂ ਜਾਣਾ ਹਾਂ ਨਹੀਂ ਮ ਬਣਾ ਰਹੀ ਮੈਂ ਪ੍ਰੋਗਰਾਮ ਤੇ ਕਰਾਂ ਫੋਨ ਤੁਹਾਡ ਕੋਈ ਪਲੈਨਿੰਗ ਨਹੀਂ ਹੋਆ ਤੁਸੀਂ ਕਿਤੇ ਗਏ ਨੀ
ਨਹੀਂ ਨਹੀਂ ਸਮਰ ਵਕੇਸ਼ਨ ਸਰ
ਅੱਛਾ ਅੱਛਾ ਠੀਕ ਹੈ ਹੋਰ ਠੀਕ ਨੇ ਮੰਮੀ ਵਗੈਰਾ ਤੁਹਾਡੇ ਸਭ ਘਰ ਸਾਰੇ ਠੀਕ ਠਾਕ ਹਾਂਜੀ ਚਲੋ ਵਧੀਆ ਹੈ ਤੇ ਇੱਥੇ ਤੁਸੀਂ ਫੇਿਰ ਬੱਚਿਆਂ ਨੂੰ ਕੋਈ ਐਕਟੀਵਿਟੀ ਨਹੀਂ ਕਰਵਾ ਰਹੇ ਘਰ ਹੀ ਫਿਰ
ਏਥੇ ਤੇ ਹੁਨ ਸਾਰੇ ਬੱਚੇ ਸਾਰੇ ਇੱਕ ਸਾਥ ਹੋ ਜਾਂਦੇ ਨੇ ਮੇਰੇ ਕਜ਼ਨ ਦੇ ਬ ਚੇ ਹੈਗੇ ਨੇ ਸਭ ਮਿਲੇ ਦੇ ਨੇ
ਅੱਛਾ ਅੱਛਾ ਠੀਕ ਏ ਹਹ ਚਲੋ ਬੱਚਿਆਂ ਨੇ ਵੀ ਖੇ ਖੇਲਨਾ ਈ ਹੁੰਦਾ ਆਗ ਕਿੰਨੇ ਟਾਈਮ ਬਾਅਦ ਮਿਲਨਾ ਚਲੋ ਵਧੀਆ ਦਿਲ ਲੱਗਨਾ ਚਾਹੀਦੇ ਬੱਚਿਆਂ ਦਾ ਹੋਰ ਕੇ, ਬੱਚਿਆਂ ਦਾ ਦਿਲ ਲੱਗ ਜੇ ਜਿੱਥੇ ਉੱਥੇ ਆਪੇ ਮਾਵਾਂ, ਆਪੇ ਖੁਸ਼ ਹੋ ਜਾਂਦੀਆਂ ਸਾਡੇ ਵੀ ਬਸ ਕੇੰਦੇ ਪਏ ਨੇ ਲੈ ਕੇ ਕੇ ਜਾਓ ਲੈ ਕੇ ਜਾਓ ਬਸ ਏਦੇ ਪਾਪਾ ਨੂੰ ਟਾਈ ਟਾਈਮ ਈ ਨੀ ਮਿਲਦਾ ਪਿਆ ਮੈਂ ਕਿਹਾ ਚਲੋ
ਨਹੀਂ ਮੇਰਾ ਬੜਾ ਦਿਲ ਸੀ, ਮੈਂ ਕਿਹਾ ਤੁਹਾਨੂੰ ਫੋਨ ਕਰਾਂ
ਹਾਂਜੀ ਹਾਂਜੀ ਹਾਂਜੀ, ਬਸ ਓਨਾ ਈ ਨੀ ਉਹ ਜਾ ਰਹੇ ਸਮਰ ਕੈਂਪ ਤੇ ਭੇਜ ਰਹੀ ਸੀ ਮੈਂ
ਹਾਂਜੀ ਹਾਂਜੀ ਹਾਂ ਕੋਈ ਗੱਲ ਨੀ
ਲੈਜੋ ਲੈਜ ਓ ਨਾਲ ਆ ਫੜੋ ਬੇਟਾ, ਐ ਲੈ ਫੜ ਬੇਟਾ ਬਸ ਉਹ ਚੱਲੇ ਸੀਗੇ ਬੈਠ ਜੇ ਫੇਰ ਤੇ ਪੈਦਲ ਚੱਲ ਜਾ
ਹੋਰ ਸੁਨਾਓ
ਬਸ ਠੀਕ ਏ ਵਧੀਆ, ਤੁਹੀ ਦੱਸੋ
ਬਸ ਚਾ ਪੀਲੀ ਸ਼ਾਮ ਦੀ
ਨਹੀਂ ਨਹੀਂ ਅਜੇ ਕਿੱਥੇ ਸ਼ਾਮ ਨੂੰ ਪੀਵਾਂਗੇ ਬੱਚਿਆਂ ਨਾਲ ਬੱਚਿਆਂ ਨਾਲ ਈ ਪੀਵਾਂਗੇ। ਹਾਂਜੀ ਹਾਂ ਹੋਰ ਕੱਲੀ ਮੈਂ ਕੱਲੀ ਜਨੀ ਕਿੱਦਾਂ ਚਾ ਪੀ ਲਾਂ ਗੀ, ਦੱਸੋ ਦਿਲ ਈ ਨੀ ਕਰਦਾ ਕੱਲਿਆ ਦਾ, ਮੈਂ ਰੋਟੀ ਵੀ ਨੀ ਖਾਂਦੇ ਬੱ ਬੱਚੇ ਆਨਗੇ ਤੇ ਖਾਨੀ ਏ ਨੀ ਤੇ ਬੈਠੇ ਰਹਿੰਨੇ ਆ, ਹੋਰ ਸ਼ਾਮ ਨਹੀਂ ਬਸ ਘੱਟ ਈ ਵੱਡਾ ਪੀਂਦੇ, ਛੋਟਾ ਤਾਂ ਨਹੀਂ ਪੀਂਦਾ ਵੱਡਾ ਤਾਨੂੰ ਪਤਾ ਮੈਂ ਮਨਾ ਕਰਦੀ, ਮੈਂ ਕੇ ਨਹੀਂ ਅੱਛੀ ਨਹੀਂ ਹੁੰਦੀ ਚਾਹ ਬੱਚਿਆਂ ਆਸਤੇ ਬਸ ਉਹ ਮੰਗ ਲੈਂਦਾ ਫੇਰ ਹੁਨ ਕੀ ਕਰਾ ਬ ਬੱਚਿਆਂ ਨੂੰ ਕੀ ਕਰੀਏ ਥੋੜ੍ਹੀ ਬੋਤੀ ਦੇਨੀ ਆ ਵੈਸੇ ਤਾਂ ਮੈਂ ਚਲੋ ਦੁੱਧ ਚ ਪੱਤੀ ਪਾਣੀ ਹਾਂ ਜ਼ਿਆਦਾ। ਮਤਲਬ ਦੂਸਰੀ ਨੀ ਦੇਿੰਦੀ। ਫਿਰ ਵੀ ਹੈ ਤਾਂ ਨੁਕਸਾਨ ਹੀ ਕਰਦੇ ਨੇ ਹਾਂਜੀ ਨੀ ਮਨਾ ਕਰਦੇ ਹੁੰਣ ਦੇਖੋ ਮਨਾ ਮੰਨਦੇ ਨੀ ਕਹਿਣਾ ਮੰਨਣ ਤੇ ਵੱਡ ਗੱਲ ਹੀ- ਹੈ ਨਾ ਬੱਚੇ ਗੱਲ ਸੁਣਦੇ ਨੀ ਹੈਗੇ, ਹਾਂ ਬਸ ਉਹੀ ਨਾ ਆਪਣੀ ਹਰ ਗੱਲ ਤੇ ਆਪਣੀ ਚਲਾਾਂਗੇ ਕੋਈ ਕਹਿ ਦੋ ਨਹੀਂ ਇੱਦਾਂ ਨਹੀਂ ਇੱਦਾਂ ਹੁਣ ਮੈਂ ਕਿਹਾ ਜਾਓ ਥੋੜ੍ਹੀ ਦੇਰ ਰਸਤੇ ਦੂਸਰੇ ਬੰਦੇ ਨੂੰ ਸਾਨੂੰ ਸ਼ਾਂਤੀ ਹੋਏ ਥੋੜ੍ਹੀ ਦੇਰ ਲਈ ਸਵੇਰ ਦਾ ਅੱਜ ਹਾਂਜੀ ਸਵੇਰ ਦਾ ਅੱਜ ਸਾਰਾ ਦਿਨ ਦੇਖੋ ਬੱਚਿਆਂ ਨਾਲ ਲੰਘ ਜਾਂਦਾ। ਫਿਰ ਉਹ ਕੁੜੀਆਂ ਨਹੀਂ- ਨਹੀਂ ਬੜਾ ਬੜੇ ਹੁੰਦੀ ਜੇ ਆਪਸ ਚ ਇਕੱਠੇ ਹੋਏ ਜਾਂਣਾ ਤੇ ਫੇਰ ਤਾਂ ਮੈਂ ਕਹਿੰਣੀ ਹਾਂ ਤੁਸੀਂ ਕਹਿਣਾ ਮਾਂ ਨੇ ਪੈਣਗੇ ਤੁਹਾਡੇ ਬਈ ਕੰਨਾਂ ਨੂੰ ਹੱਥ
ਹਾਂ ਸਾਰੇ- ਸਾਰੇ ਬੱਚੇ ਐਵੇਂ ਹੁੰਦੇ ਨੇ ਹਾਂਜੀ!
ਹਾਂ ਨਹੀਂ ਇਹ ਤਾਂ ਹੈ ਹੀ ਬ ਸਾਨੂੰ ਲੱਗਦਾ ਕਿ ਸਾਡੇ ਬੱਚੇ ਜ਼ਿਆਦਾ ਸ਼ਰਾਰਤੀ ਬੱਚੇ ਤਾਂ ਮੈਨੂੰ ਪਤਾ ਸਾਰੇ ਇਵੇਂ ਕਰਦੇ ਨੇ ਹੋਰ- ਤੁਸੀਂ ਦੱਸੋ ਫਿਰ ਤੁਸੀ ਮੈਂ ਤੁਹਾਨੂੰ ਪਿਕਸ ਭੇਜਿਆ ਅਸੀਂ ਦੇਖਣਾ ਤੁਸੀਂ ਅਗਰ ਤੁਹਾਨੂੰ ਕੋਈ ਅੱਛਾ ਲੱਗਾ ਸੂਟ
ਹਾਂਜੀ-ਹਾਂਜੀ ਮੈਂ ਜ਼ਰੂਰ ਦੇਖਾਂਗੀ ਬਸ ਮੈਂ ਮੈ ਮੰਗਵਾਵਾਂਗੀ ਵੀ ਸਈ ਇਹ ਤਿਓੜੀ ਔਨਲਾਈਨ ਲਣੀ ਏ ੱਕੈਸ਼- ਨ ਡਿਲੀਵਰੀ ਏ
ਹਾਂ ਹਾਂਜੀੀ ਤੁਸੀਂਓਡੀ ਤੇ ਉਗਾ ਲਓ ਜੇ ਤੁਸੀਂ ਉਹ- ਹਾਂਜੀ- ਹਾਂਜੀ!
ਅੱਛਾ। ਮੈਂ ਕਿਹਾ ਕੈਸ਼ ਔਨ ਡਿਲੀਵਰੀ ਜਾਂ ਔਨਲਾਈਨ ਪੇਮੈਂਟ ਏ
ਨਹੀਂ ਉਹ ਦੋਨ ਓਪਸ਼ਨਸ ਰੱਖੇ ਦੇ ਅ ਅਸੀਂ ਅਗਰ ਜੇ ਕੋਈ ਨਹੀਂ ਕਰਨਾ ਚਾਹੁੰਦਾ ਫਰ ਬਸ ਉਹਦੇ ਥੋੜੇ ਚਾਰਜਿਸ ਜਿਆਦਾ ਲੱਗਦੇ ਆ ਕੈਸ਼ ਸੀਓ ਡੀ ਦੇ ਥੋੜੇ ਚਾਰਜਿਸ ਜ਼ਿਆਦਾ ਹੁੰਦੇ ਨੇ ਹਾਂ ਮਤਲਬ ਤੁਹਾਨੂੰ ਪਹਿਲੇ ਥੜ੍ਹੀ ਅਡਵਾਂਸ ਕਰਣੀ ਪੈਂਦੀ ਪੇਮੈਂਟ ਹਾਂ-ਹਾਂ- ਹਾਂ! ਉਹਦੇ ਨਾਲ ਹਾਂ-ਹਾਂ ਉਹ ਫੇਿਰ ਤੁਹਾਨੂੰ ਪਤਾ ਨਾ ਪਹਿਲੇ ਲੈਣੇ ਪੈਂਦੇ ਕਸ਼ਟ ਮਰ ਨਹੀਂ ਤਾਂ ਫੇਿਰ ਕਸਟਮਰ ਬਾਅਦ ਚ ਕਹਿ ਦਿੰਦਾ ਹੈ ਕਿ ਅਸੀਂ ਨੀ ਰੱਖਣਾ ਪਹਿਲੇ ਲਈ ਹੋਏਗੀ ਪੇਮੈਂਟ ਤੇ ਉਹਨੂੰ ਹੋਏਗਾ ਕਿ ਨਾ ਹਾਂ ਵੀ ਲੈਣਾ ਰਿਸੀਵ
ਹਾਂਜੀ- ਹਾਂਜੀ, ਬਿਲਕੁਲ ਠੀਕ ਏ।
ਇਹਨੇ ਪਤਾ ਕਿ ਭੈਣ ਜੀ, ਇੱਕ ਵਾਰ ਏਦਾਂ ਹੀ ਹੋਇਆ। ਮੈਂ ਰੇ ਨਾਲ ਪਹਿਲੇ ਕ ਕਿਸੇ ਨੇ ਔਡਰ ਮੰਗਵਾ ਲਿਆ ਇਨਾ ਸਾਰਾ, ਮੇਰੇ ਤੋਂ। ਤੇ ਦੇ ਉਹਨਾਂ ਨੇ ਸੀਓ ਡੀ ਤੇ ਮੰਗਵਾ ਲਿਆ, ਉਦੋਂ ਮੈਂ ਪੇਮੈਂਟ ਨਹੀਂ ਲੈਂਦੀ ਸੀ ਐਡਵਾਂਸ, ਥੋੜ੍ਹੀ ਜਿਹੀ ਤੇ ਮੈਂ ਚਲੋ, ਇੱਕ ਟਰੱਸਟ ਦੀ ਗੱਲ ਸੀ। ਮੈਂ ਕਿਹਾ, ਚਲੋ। ਆਪਣੀ ਭੈਣ ਜੀ ਨੇ, ਕੋਈ ਗੱਲ ਨੀ ਤੇ ਮੈਂ ਉਹਨਾਂ ਤੋਂ, ਕਮ ਸੇ ਕਮ ਕਾਫ਼ੀ ਸੀਗਾ ਸਮਾਨ ਉਹਨਾਂ ਦਾ, ਤੇ ਮੈਂ ਕਰਵਾ ਲਿਆ ਬਾਅਦ ਚੋਂ, ਭੈਣ ਜੀ ਜਦੋਂ ਉਹਨਾਂ ਦੇ ਘਰ ਪਹੁੰਚਿਆ ਤੇ, ਕੋਰੀਅਰ ਮੈਨੂੰ ਫੋਨ ਆ ਕੇ, ਕਹਿੰ ਆ ਤੇ ਰਸੀਵ ਵੀ ਨੀੰ ਕਰਦੇ ਪਏ। ਤੇ ਮੈਂ ਬੜੀ ਪਰੇਸ਼ਾਨ, ਮੈਂ ਕਿਹਾ ਬੜਾ ਮੈਹੂੰ ਤਾਂ ਫੇਰ ਗੁੱਸਾ ਬਹੁਤ ਲੱਗਾ, ਮੈਂ ਕਿਹਾ ਤੇ ਗਲਤ ਗਲ ਹੈ ਤੁਹਾਡੀ। ਮੈਂ ਤੁਹਾਨੂੰ ਦੇਖੋ ਇੰਨਾ ਕਿਸੇ ਤੇ ਟਰੱਸਸਟ ਕੀਤਾ ਤੁਸੀਂ, ਮੈਨੂੰ ਜੋ ਜੋ ਕਿਹਾ ਮੈਂ ਤੁਹਾਨੂੰ ਭੇਜਿਆ। ਫਿਰ ਮੈਂ ਭੇਜਿਆ ਵੀ ਦੇਖੋ, ਪੂਰੇ ਟਾਈਮ ਜਿਵੇਂ ਉਹਨਾਂ ਨੂੰ, ਕੱਲ੍ਹ -ਪਰਸੋਂ ਚਾਹੀਦਾ ਮੈਂ ਮਤਲਬ ਮੈਂ ਫਾਸ ਡਿਲੀਵਰੀ ਕਰਾਈ।
ਅੱਛਾ, ਹੋਰ ਤੁਹਾਡੇ ਚਾਰਜਿਸ ਵੀ ਜ਼ਿਆਦਾ ਲੱਗੇ ਹੁੰਦੇਨ ਹਾਂ।
ਅੱ ਗਗੇ ਉਹਨਾਂ ਨੇ ਦੇਖੋ ਅੱਗੇ ਸਾਨੂੰ ਇੰਨਾ ਟਾਈਮ ਲਗਾਇਆ, ਅਸੀਂ ਭੇਜਿਆ ਪੈਕਿੰਗ ਕੀਤੀ। ਕਿੰਨਾ ਕੁਛ ਪਹਿਲੇ ਸਿਲੈਕਟ ਕਰਾਆ, ਮੈਂ ਵੀਡੀਓ। ਬੋਲਦੇ ਬਾਅਦ ਚੋਂ ਭੈਣ ਜੀ ਉਹਨਾਂ ਨੇ ਲਿਆਇ ਹੀ ਨੀ। ਬੜਾ ਗੁੱਸਾ ਲੱਗਾ ਮੈਨੂੰ, ਦੇਖੋ ਸਾਡਾ ਤਾਂ ਨੁਕਸਾਨ ਹੋਇਆ ਨਾ। ਮੇਰੇ ਦੇਖੋ ਚਾਰਜਿਸ ਪਹਿਲੇ ਉੱਥੇ ਭੇਜਣ ਦੇ ਲੱਗੇ, ਫੇਰ ਵਾਪਿਸ ਮੰਗਵਾਉਣ ਦੇ ਲੱਗੇ। ਅੱਗੇ
ਹਾਂਜੀ ਤੇ ਇਹ ਤੇ ਗ਼ਲਤ ਹੈ ਨਾ, ਇਹ ਤੇ ਬਹੁਤ ਗ਼ਲਤ ਏ।
ਤਾਂ ਹੀ ਫਿਰ ਮੈਂ ਹੁਣ, ਉਹ ਸਿਸਟਮ ਖ਼ਤਮ ਕਰਤਾ, ਮੈਂ ਕਿਹਾ ਜੇ ਹੁਣ ਸੀਓਡੀ ਕਰਾਣੀ ਹੈ ਤੇ, ਅਡਵਾਂਸ ਕਰੋ। ਥੋੜਾ ਜਿਹਾ ਐਡਵਾਂਸ ਦੇ ਦੋ ਕਮ ਸੇ ਕਮ ਇਹ ਤਾਂ ਹੋਏਗਾ ਨਾ ਤੁਸੀਂ ਨਹੀਂ ਲੈਂਦੇ ਸਾਡੇ ਕੋਲ ਅਡਵਾਂਸ ਤਾਂ ਆਏਗਾ ਸਾਡੇ ਚਾਰਜਿਸ ਤਾਂ ਨਿਕਲਣਗੇ ਨਾ
ਹਾਂ ਹਾਂ ਬਿਲਕੁਲ ਇਹ ਤਾਂ ਠੀਕ ਕੀਤਾ ਤੁਸੀਂ ਇਹ ਬਹੁਤ ਅੱਛਾ ਕੰਮ ਕੀਤਾ ਹੈ
ਤਾਂ ਹੀ ਇਹ ਰੱਖਿਆ ਦਾ ਹੈਗਾ ਬਾਕੀ ਚਲੋ ਤੁਹਾਡੀ ਆਪਣੇ ਘਰ ਵਾਲੀ ਗੱਲ ਅਗਰ ਤੁਸੀਂ ਲੈਣਾ ਤੇ ਕੋਈ ਗੱਲ ਨਹੀਂੀ ਤੁਹਾਨੂੰ ਮੈਂ ਹ ਡਿਸਕਾਊਂਟ ਹੋਰ ਕਰ ਦਾਂਗੀ ਉਹ ਤਾਂ ਮੈਂ ਤੁਹਾਨੂੰ ਘਰ ਵਾਲੀ ਗੱਲ ਹੈਗੀ ਐਸੀ ਕੋਈ ਗੱਲ ਨੀ ਤੁਸੀਂ ਟੈਸ਼ਨ ਨਾ ਲੈਣਾ ਅਗਰ ਤੁਹਾਨੂੰ ਕੋਈ ਪਸੰਦ ਹੈ ਤੁਸੀਂ ਮੈਨੂੰ ਜੇ ਕੋਲ ਕੇ ਦੱਸ ਦੇਣਾ ਕੋਈ ਗੱਲ ਨੀ ਹਨਾ ਤੇ ਹੋ ਤੁਸੀਂ ਫਿਰ ਅਜ ਅੱਜ ਕੱਲ ਕੁਛ ਨੀ ਕਰਦੇ ਘਰ ਹੀ ਬਹਿੰਦੇ ਹੋ
ਹਾਂਜੀ ਬਸ ਘਰ ਹੀ ਹੁਣ ਆਪਣੇ ਮੰਮੀ ਕੋਲ ਆਈ ਹੋਈ ਸੀ
ਠੀਕ ਹੈ ਠੀਕ ਹੈ ਹਾਂ ਤੁਹਾਡੇ ਮੰਮੀ ਵੀ ਬਹੁਤ ਸੋਹਣੇ ਕੱਪੜੇ ਸੀਂਦੇ ਨੇ ਮੈਂ ਸੁਣਿਆ ਸੀਗਾ ਬੜੇ ਸਟਿਚ ਕੀਤੇ ਹ ਉਹਨਾਂ ਨੇ ਤੁਹਾਡੇ ਉੱਥੇ ਇੱਕ ਭਾਜੀ ਵੀ ਹੈਗੇ ਇੱਕ ਭਾਜੀ ਵੀ ਨੇ ਤੁਹਾਡੇ ਉੱਥੇ ਉਹਨਾਂ ਦੀ ਮੈਂ ਬੜੀ ਤਾਰੀਫ ਸੁਣੀ ਹੋਗੀ ਕਹਿੰਦੇ ਬਹੁਤ ਕੱਪੜੇ ਸੀਂਦੇ ਨੇ ਬਹੁਤ ਵਧੀਆ ਬਟਿਆਵੇ ਅੱਛਾ ਅੱਛਾ ਹਾਂਜੀ ਹਾਂਜੀ ਉਹੀ ਸੀਗਾ ਮੈਂ ਨਾਂ ਭੁੱਲ ਗਿਆ ਸੀਗਾ ਉਹ ਬਹੁਤ ਵਧੀਆ ਮੈਂ ਸੁਣਿਆ ਉਹਨਾਂ ਦਾ ਕੱਪੜਿਆਂ ਦਾ ਬਹੁਤ ਅੱਛਾ ਸੀਂਦੇ ਨੇ ਬਸ ਮੈਂ ਸੋਚਿਆ ਸੀ ਇਸ ਵਾਰ ਨਾ ਮੈਂ ਦੇਖੋ ਆਪਣਾ ਹਬ ਠੀਕ ਹੈਗਾ ਤਾਂ ਵੀ ਤੁਹਾਨੂੰ ਪਤਾ ਲਾਲਚ ਦਾ ਹੁੰਦਾ ਸਰ ਜਨਾਨੀਆਂ ਦਾ ਇੱਕੋ ਹੀ ਤਾਂ ਕੰਮ ਆਪਣਾ ਹੈਗਾ ਬਟ ਫੇਿਰ ਵੀ ਮੇਰਾ ਮਨ ਹੈਗਾ ਕਿਉਂਕਿ ਮੈਂ ਉਹਨਾਂ ਦਾ ਬੜਾ ਸੁਣਿਆ ਦਾ ਮੈਂ ਹੀ ਇਸ ਵਾਰ ਮੇਰੀ ਕੋਸ਼ਿਸ਼ ਹੈਗੀ ਹੈ ਕਿ ਮੈਂ ਉਹਨਾਂ ਤੋਂ ਕਰਾ ਕੇ ਆਵਾਂਗੀ ਬਟ ਉਹ ਟਾਈਮ ਪਤਾ ਨੀ ਹੁਣ ਉਹ ਕਰਦੇ ਨੇ ਕਹਿੰਦੇ ਤੁਸੀਂ ਗੱਲ ਕਰਦੇ ਨਾ ਮੇਰੇ ਤਰਫ ਥੋੜਾ ਉਹਨਾ ਨੂੰ ਕਹਿ ਦੇਣਾ ਕਿਉਂਕਿ ਤੁਹਾਡੀ ਤਾਂ ਦੇਖੋ ਘਰ ਵਾਲੀ ਗੱਲ ਹੈ ਤੁਸੀਂ ਮਾੜਾ ਉਹਨਾ ਨੂੰ ਕਹੋਗੇ ਤੇ ਉਹ ਦੇਖੋ
ਚਲੋ ਠੀਕ ਹੈ ਮੈਂ ਉਹ ਨਾਲ ਗੱਲ ਕਰਾਂ ਨਾ ਓਕੇ ਚੰਗਾ ਜੀ ਸਤਿ ਸ੍ਰੀ ਅਕਾਲ
ਕਲ ਭੇਣ ਸਤ ਸ੍ਰੀ ਅਕਾਲ ਘਰ